ਹੈਲੋ,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
ਠੀਕ ਹੋ?
ਵਧੀਆ ਵਧਿਆ ਭਾਜੀ, ਤੁਸੀ ਦੱਸੋ?
ਵਧੀਆ, ਤੁਸੀਂ ਸੁਣਾਓ?
ਉਹ ਕੀ ਕਰਦੇ ਸਹੀ-
ਬਸ ਬੈਠੇ ਸੀ, ਖਾਲੀ ਰੋਟੀ
ਹਾਂਜੀ ਹਾਂਜੀ, ਭਾਜੀ ਖਾਲੀ, ਤੁਸੀਂ ਖਾਲੀ,
ਹਾਂਜੀ ਹਾਂਜੀ, ਸਬ ਠੀਕ ਠਾਕ ਵਧੀਆ,
ਹੋਰ?
ਹੋਰ ਸੁਣਾਓ, ਕਿੱਧਾਂ ਦਾ ਮੌਸਮ ਹੈ ਉੱਧਰ?
ਭਾਜੀ ਬਰਸਾਤ ਹੋ ਰਹੀ ਹੈ, ਪਰ ਗਰਮੀ ਉਨੀ ਦੀ ਹੁੰਨੀ ਹੈ।
ਇੱਧਰ ਤਾਂ ਠੀਕ ਹੈ, ਮੌਸਮ ਠੰਡਾ ਹੋ ਗਿਆ।
ਅੱਛਾ, ਬਰਸਾਤ ਹੋ ਰਹੀ ਹੈ।
ਹਾਂਜੀ ਹਾਂਜੀ,
ਅੱਛਾ, ਹੋਰ ਦੱਸੋ ਭਾਜੀ?
ਬਸ ਮੈਂ ਪੁੱਛ ਰਿਹਾ ਸੀ, ਪੋਲਿਊਸ਼ਨ ਹੀ ਕਿੰਨਾ ਵੱਧ ਰਿਹਾ ਜੀ।
ਹਾਂਜੀ-ਹਾਂਜੀ, ਪੋਲਿਊਸ਼ਨ ਤਾਂ ਬਹੁਤ ਵਧ ਰਿਹਾ ਅੱਜ ਕੱਲ੍ਹ
ਹਾਂਜੀ, ਇਹ ਸਾਰਾ ਮੌਸਮ ਹੀ ਇਹੋ ਜਿਹਾ ਹੋ ਰਿਹਾ ਪਿੱਛੇ ਹੁਣੇ ਅਪ੍ਰੈਲ ਵਿੱਚ ਬਾਰਿਸ਼ ਆਈ ਸੀ, ਸਾਰਾ ਮੌਸਮ ਖ਼ਰਾਬ ਹੋਣ ਕਰਕੇ, ਬੇ ਬਰਸਾਤ ਆ ਰਹੀ ਬੇਫਾਲਤੂ ਦੀ,
ਹਾਂਜੀ ਹਾਂਜੀ,
ਹੋਰ ਸੁਣਾਓ? ਆਪ ਜੀ ਦੀ ਕੀ ਰਾਏ ਐ ਪੋਲਊਸ਼ਨ ਦੇ, ਨਹੀਂ ਆਪ ਜੀ ਕੀ ਕਹਿਣਾ ਚਾਹੁੰਦੇ ਹੋ, ਪੋਲਿਊਸ਼ਨ ਦੇ ਬਾਰੇ 'ਚ
ਅੱਛਾ ਮੈਂ ਤਾਂ ਦੇਖੋ ਜੀ, ਇਹ ਕਹਿਣ ਚਾਹੁੰਦਾ ਕਿ ਦੇਖੋ। ਅੱਜ ਕਲ ਪੋਲਿਊਸ਼ਨ ਕਿੰਨਾ ਵੱਦਡਾ, ਹਰ ਹਰ ਇਕ ਕੋਲ, ਬਾਈਕਾਂ ਗੱਢੀਆਂ ਨੇ ਠੀਕ ਹੈ। ਇੰਨਾ ਪੋਲਿਊਸ਼ਨ ਕਰ ਰਹੇ ਨੇ, ਠੀਕ ਹੈ, ਉਹਨਾਂ ਵਰਗਾ ਬਜ਼ੁਰਗ ਲੋਕਾਂ ਨੂੰ ਸਾਂ ਦੀ ਦਿੱਕਤ ਹੋ ਰਹੀ ਹੈ, ਅੱਜ ਕੱਲ੍ਹ
ਹਾਂਜੀ।
ਹਾਂਜੀ ਹੋਰ ਦੇਖੋ ਜੀ ਜੇ, ਜੇ ਆਪਾਂ ਪੋਲਿਊਸ਼ਨ ਘੱਟ ਕਰਾਂਗੇ। ਠੀਕ ਹੈ ਜੀ, ਇਸ ਵਾਸਤੇ ਦੇਖੋ ਜੀ ਸਾਈਕਲੇ ਸੁਕਲੇ, ਤੇ ਜਿਵੇ ਪੁਰਾਣੇ ਵਿਚਾਰ ਜ਼ਮਾਨੇ ਚ ਪ੍ਰਦੂਸ਼ਣ ਹੁੰਦਾ ਹੀ ਨਹੀਂ ਸੀ ਕਿਥੇ ਵੀ, ਕਿਉਂਕਿ ਸਾਰੇ ਲੋਕੀ ਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ, ਠੀਕ ਏ ਹੁਣ ਅੱਜ ਕੱਲ ਬੱਚਾ, ਬੱਚਾ ਦੇਖੋ ਜੀ, ਬਾਈਕਾਾਂ ਕਾਰਾਂ ਚਲਾ ਰਿਹਾ ਜੀ।
ਹਾਂਜੀ
ਹਾਂਜੀ,
ਅਤੇ ਮੇਰੀ ਰਾਏ ਤਾਂ ਹੈਗੀ ਹੈ ਜੀ, ਇਸ ਟਾਈਮ ਸਾਰੇ ਬੰਦੇ ਪ੍ਰਾਈਵੇਟ ਵਹੀਕਲ ਯੂਜ ਕਰਦੇ ਨੇ, ਆਪਣੀ ਬਾਈਕ, ਕਿ ਵ ਕਿੱਧਰ ਵੀ ਜਾਣਾ, ਦੋ ਤਿੰਨ ਕਿਲੋਮੀਟਰ ਰਸਤੇ ਵੀ, ਜਾਂ ਦਸ ਕਿਲੋਮੀਟਰ ਵਿੱਚ ਸਰਕਾਰੀ, ਬੂ ਕਰਦੀਆਂ ਪਬਲਿਕ ਬੱਸਾਂ, ਸਰਕਾਰੀ ਬੱਸਾਂ 'ਤੇ ਜਾਣ, ਦਸ ਪੰਦਰਾਂ ਕਿਲੋਮੀਟਰ ਜਾਣਾ। ਅਗਰ ਇੱਕ ਬੱਸ ਦੇ ਅੰਦਰ, ਇੱਕ ਬੱਸ ਦੇ ਅੰਦਰ ਅਗਰ, ਪੰਜਾਹ ਬੰਦੇ ਆਉਂਦੇ ਨੇ, ਅਗਰ ਉਹੀਓ ਪੰਜਾਹ ਬੰਦੇ ਅਗਰ, ਅਲੱਗ ਅਲੱਗ ਬਾਈਕਾਂ ਤੇ ਜਾਂਦੇ ਨੇ, ਅਗਰ ਇੱਕ ਬਾਈਕ ਦੇ ਪਿੱਛੇ ਦੋ ਬੰਦੇ ਬੈਠੇ ਨੇ ਤਾਂ ਪੱਚੀ ਬਾਈਕਾਂ ਚੱਲਦੀਆਂ ਨੇ। ਤੇ ਉਹ ਕਿੰਨਾ ਪੋਲਿਊਸ਼ਨ ਕਰਣੀ ਹੈ ਕਿੰਨਾ ਪੋਲਿਊਸ਼ਨ ਕਰਦੀਆਂ ਨੇ ਆ ਜਿਹੜੀ। ਕੀ ਬੱਸ ਤੇ ਜਾਣਗੇ, ਤੇ ਕਿੰਨਾ ਘੱਟ ਹੋਏਗਾ ਪੋਲਿਊਸ਼ਨ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਤੁਸੀਂ ਚੰਡੀਗੜ੍ਹ ਹੀ ਲਾ ਲਓ। ਕਿੰਨਾ ਪੋਲਿਊਸ਼ਨ ਹੁੰਦਾ, ਉੱਥੇ ਕਿੰਨੀ ਗੱਡੀਆਂ ਘੁੰਮਦੀ ਰਹਿੰਦੀਆਂ।
ਹਾਂਜੀ।
ਹਾਂਜੀ, ਹਾਂਜੀ ਸਾਨੂੰ ਦੇਖੋ ਜੀ। ਚਾਹੇ ਕੋਈ ਵੀ ਪੋਲਿਊਸ਼ਨ ਹੋ ਦੇਖੋ ਜੀ, ਅੱਜ ਕੱਲ੍ਹ ਨਦੀਆਂ ਵਿੱਚ। ਜਿਹੜਾ ਪੋਲਿਊਸ਼ਨ ਨਹੀਂ ਹੈਗਾ, ਨਦੀਆਂ ਵਿੱਚ ਵੀ ਬੜੇ। ਪੋਲਿਊਸ਼ਨ ਆਏ ਉਸ ਚ ਆਪਾਂ ਅਹ ਲੋਕੀ ਗਾਰਵੇਜ ਗੇਰਦੇ ਨੇ।
ਬਿਲਕੁਲ।
ਇਹ ਕੂੜਾ ਕਾੜਾ ਗੇਰ ਦਿੰਦੇ ਨੇ ਭਾਜੀ। ਉਹ ਮੱਛਲੀਆਂ ਨੂੰ ਦੇਖੋ ਜੀ। ਜੇ ਆਪਾਂ ਕੂੜਾ ਗੇਰਾਗੇ ਠੀਕ ਹੈ ਜੀ, ਉਹ ਮੱਛਲੀਆਂ ਵੀ ਤਾਂ ਮਰਨਗ਼ੀ।
ਹਾਂਜੀ। ਮੈਂ ਕਹਿ ਰਿਹਾ ਸੀ, ਇਸ ਟਾਈਮ ਦੇ ਡਿਟਰਜੈਂਟ ਬਹੁਤ ਯੂਜ ਕਰਦੇ ਅਨਬਾਇਓ ਡਿਗ੍ਰੇਬਲ ਸਸਟਸਿਸ ਓਹੀਓ। ਪਾਣੀ ਜਾਂਦਾ। ਜਿਵੇ ਪਹਿਲੇ ਤੇ ਦੂਸਰਾ ਸਮਾਨ ਯੂਜ ਕਰਦੇ ਸੀ, ਉਹ ਪਾਣੀ ਵਾਸਤੇ ਵੀ ਸਹੀ ਹੁੰਦਾ ਸੀ। ਹੁਣ ਕਿੰਨਾ ਡਸਟ ਕਪੜੇ ਧੋਂਦੇ ਟਾਈਮ ਹੀ ਐਨਬਾਇਓੋਗ੍ਰੇਬਲ ਪ੍ਰੋਡਕਟ ਯੂਜ ਕਰਦੇ ਨੇ ਕਿੰਨਾ। ਖਰਾਬ ਕਰਦਾ ਉਹ ਤੇ ਜਿਹੜਾ ਉਹ ਰੋਜ ਰੋਜ ਬਣਾਏ ਬੈਸਟ। ਤੁਸੀਂ ਪਾਣੀ ਪੀਂਦੇ ਹੋ ਉਹ ਵੀ ਬਿਮਾਰ ਹੋ ਜਾਂਦੇ ਨੇ ਨਦੀਆਂ 'ਚ ਜਾਂਦਾ ਤਾਂ ਇਨਸਾਨ ਪੀਏਗਾ ਕੀ ਹਾਲ ਹੋਏਗਾ।
ਸਹੀ ਗੱਲ ਹੈ ਭਾਜੀ। ਹੁਣ ਦੇਖੋ ਬਾਹਰਲੀ ਕੰਟਰੀ ਹੈਗੀ ਆ ਜਿਹੜੀ ਉੱਥੇ ਪੋਲਿਊਸ਼ਨ ਨਹੀਂ ਹੈਗਾ ਇਨਾ।
ਹਾਂਜੀ।
ਕਿਉਂ ਉਹ ਮੇਨਟੇਨ ਕਰਕੇ ਰੱਖਦੇ ਨੇ, ਠੀਕ ਹੈ।
ਹਾਂਜੀ।
ਉੱਥੇ ਚਾਹੇ ਗੱਡੀਆਂ ਚੱਲਦੀਆਂ ਵੀ ਨੇ ਨਾ, ਉਹ ਇਨੀ ਗੱਡੀਆਂ ਨਹੀਂ ਚੱਲਦੀਆ। ਟਾਈਮ ਤੇ ਵੀ ਜ਼ਿਆਦਾ ਪੋਲਿਊਸ਼ਨ ਹੋਏ। ਉੱਥੇ ਦੀ ਸਰਕਾਰ ਨੇ ਇਨਾ ਕੁਛ ਕੀਤਾ ਹੋਇਆ ਨਾ। ਉਹਨਾਂ ਦੀ ਪਬਲਿਕ ਵਾਸਤੇ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ।
ਹਾਂਜੀ, ਨਹੀਂ ਉੱਥੇ ਦੇ ਬੰਦੇ ਆਪਣੇ ਆਪ ਨੂੰ। ਵਧੀਆ ਸਮਝਦੇ ਨੇ ਪੈਦਲ ਚੱਲਣ ਸਾਈਕਲ ਵਿੱਚ ਚਲਾਉਣ ਜਾਂ, ਇੱਧਰ ਦੇ ਬੰਦੇ ਸ਼ਰਮਾਉਂਦੇ ਨੇ। ਸਾਈਕਲ ਪੈਦਲ ਚੱਲਾਂਗੇ ਸਾਈਕਲ ਚਲਾਵਾਂਗੇ ਇਹ ਕੁਛ ਹੈਗਾ।
ਹਾਂਜੀ, ਹਾਂਜੀ, ਹਾਂਜੀ।
ਉੱਥੇ ਦੇ ਬੰਦੇ ਹਰ ਬੰਦਾ ਆਪਣੇ ਆਪ ਨੂੰ ਵੇਖਦਾ ਏ ਮੇਰੇ ਆਸ ਪਾਸ ਕੂੜਾ ਨਾ ਹੋਵੇ। ਅਤੇ ਹਰ ਕੋਈ ਬੰਦਾ ਇੱਕ ਦੂਸਰਾ ਨੂੰ ਬਲੇਮ ਕਰਦਾ।
ਹਾਂਜੀ ਹਾਂਜੀ।
ਜਿਵੇਂ ਸਾਡੀ ਗਲੀ ਚ ਅਗਰ ਕੂੜਾ ਪਿਆ ਹੋਏਗਾ ਪੜੋਸੀ ਕਹਿਣਗੇ ਤੂੰ ਸੱਟਿਆ ਇਹ ਤੂੰ ਸੁੱਟਿਆ। ਇਹ ਨਹੀਂ ਹੈ ਕਿ ਸਾਰੇ ਮਿਲ ਕੇ ਆਪ ਉਠਾ ਦੇਣ। ਅਜ ਪਰ ਸਾਰੇ ਉਠਾਉਣਗੇ ਸਾਰੇ ਆਪਣੇ ਦਿਮਾਗ ਵਿਚ ਜਾਏਗਾ ਅੱਜ ਇਹਨੇ ਉਠਾਇਆ ਕੱਲ ਮੈਂ ਉਠਾਉਨਾ। ਸਾਰੇ ਬਲੇਮ ਕਰਦੇ ਨੇ ਇੱਕ ਦੂਸਰੇ ਨੂੰ ਅਗਰ ਸਾਰੇ ਆਪਣੇ ਆਪਣੇ। ਪਾਸ ਸਫਾਈ ਰੱਖਣ ਆ ਤਾਂ ਕਿੱਧਰ ਹੋਏਗਾ ਹੀ ਨਹੀਂ।
ਹਾਂਜੀ, ਹਾਂਜੀ ਸਹੀ ਗੱਲ ਹੈ ਤੁਹਾਡੀ।
ਇੱਕ ਘਰ ਦੇ ਬਾਹਰ ਕੂੜਾ ਪਿਆ ਹੋਏ ਦੂਸਰਾ ਕਹਿੰਦਾ ਚੱਲ ਮੇਰੇ ਘਰ ਕਿਉ ਬਦਬੂ ਆ ਰਹੀ। ਉਹਦੇ ਘਰ ਚ ਬਦਬੂ ਆ ਰਹੀ ਹੈ ਉਹ ਉਠਾਏਗਾ। ਇਹ ਨੀ ਹੈ ਦੋਨਾਂ ਦੇ ਘਰ ਬੱਦਬੂ ਆ ਰਹੀ ਕੋਈ ਇੱਕ ਜਾ ਕੇ ਉਠਾ ਦੇ।
ਸਹੀ ਗੱਲ ਹੈ ਭਾਜੀ। ਭਾਜੀ ਕੱਲ ਤਾਂ ਦੇਖੋ। ਬਰਸਾਤ ਹੁੰਦੀ ਹੈ ਪਾ ਪਾਣੀ ਹੁੰਦਾ ਉਸ ਵਿੱਚ ਹੀ ਕੂੜਾ ਫੈਂਕ ਦਿੰਦੇ ਨੇ ਕਈ ਲੋਕੀ।
ਹਾਂਜੀ ਪਾਣੀ ਚ ਕਿੰਨਾ ਕੂਗਰ ਚ ਕਿੰਨੇ ਬਾਹਰ ਆਉਂਦੇ ਨੇ।
ਹਾਂਜੀ, ਹਾਂਜੀ। ਸਹੀ ਗੱਲ ਏ ਭਾਜੀ, ਸਾਨੂੰ ਦੇਖੋ ਜੀ ਅ ਦੇਖ ਕੇ ਸਾਫ਼ ਸੁਥਰੀ ਰੱਖਣੀ ਚਾਹੀਦੀ ਐ ਆਪਣੇ ਜਗ੍ਹਾ, ਠੀਕ ਐ ਜੀ। ਪੋਲਿਊਸ਼ਨ ਪਲੂਸ਼ਨ ਘੱਟ ਕਰਨਾ ਚਾਹੀਦੇ ਸਾਨੂੰ, ਸਾਈਕਲਾਂ ਤੇ ਘੁੰਮਣਾ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ। ਠੀਕ ਸੈਰ ਸੂਰ ਕਰਨੀ ਚਾਹੀਦੀ ਐ।
ਹਾਂਜੀ ਸੈਰ ਸੁਰ ਪਰ ਅੱਜ-ਕੱਲ੍ਹ ਮੈਂ ਦੇਖਿਆ ਛੋਟੇ-ਛੋਟੇ ਬੱਚੇ ਵੇਬ ਪੀਂਦੇ ਨੇ, ਸਮੋਕਿੰਗ ਕਰਦੇ ਨੇ। ਚਾਹੇ ਉਹ ਹੁੰਦਾ ਬਿਨਾਂ ਨਸ਼ੇ ਆਲਾ, ਤਾਂ ਵੀ ਨਸ਼ਾ ਤੇ ਹੁੰਦਾ ਨਿਕੋ ਟੈਕਸ ਦਾ ਬਣਿਆ ਹੁੰਦਾ, ਉਹ ਨਿਕੋ ਟੈਕਸ ਤਾਂ ਯੂਜ਼ ਕਰਦਾ, ਜਿਹਨੂੰ ਸਿਗਰਟ ਦੇ ਆਦਤ ਛੁਡਵਾ ਨਹੀਂ ਹੋਵੇ। ਉਹ ਅਲੱਗ ਹੀ ਕਈ ਬੱਚੇ ਪੀਂਦੇ ਨੇ, ਮੈਂ ਵੇਖਿਆ ਜਵਾਕ ਪੀਂਦੇ ਨੇ।
ਸਹੀ ਗੱਲ ਐ ਭਾਜੀ, ਹੁਣ ਤੁਸੀਂ ਸਕੂਲਾਂ ਦੇ ਬੱਚੇ ਲਾ ਲੋ, ਥੋੜੇ- ਥੋੜੇ, ਛੋਟੇ-ਛੋਟੇ ਉਹੀ ਅੱਜ-ਕੱਲ ਪਤਾ ਨੀ ਬੀੜੀ ਸੀਰਗਟਾਂ ਪੀ ਰਹੇ ਨੇ।
ਬਿਲਕੁਲ ਸਹੀ ਗੱਲ ਐ, ਸਕੂਲ ਦੇ ਮੈਡਮਾਂ ਵੀ ਕਿੰਨਾ ਚੱਕ ਕਰਨ ਬੈ ਚੈੱਕ ਕਰਦੇ ਨੇ, ਛੁਪਾ ਲੈਂਦੇ ਨੇ।
ਹਾਂਜੀ-ਹਾਂਜੀ। ਇਹਦੇ ਨਾਲ ਵੀ ਪੋਲਿਊਸ਼ਨ ਹੋਰ ਰਿਹਾ ਵੱਡਾ।
ਹਾਂਜੀ, ਪੋਲਿਊਸ਼ਨ ਤੇ ਜੀ ਦੇਖੋ ਈ ਵੀ ਗੱਡੀਆਂ ਯੂਜ ਨਹੀਂ ਕਰਦੇ, ਹੁਣ ਸਰਕਾਰ ਨੇ ਏ ਸੀ ਵਾਲੀ ਬੱਸਾਂ ਯੂਜ ਕੀਤੀਆਂ ਨੇ। ਹੁਣ ਬੰਦੇ ਉਸ ਵਿੱਚ ਹੀ ਨਹੀਂ ਬਹਿੰਦੇ ਦੂਸਰੇ ਚ ਬਹਿੰਦੇ ਨੇ, ਏਸੀ ਵਾਲੇ ਖਾਲੀ ਥੋੜ੍ਹੇ ਜਿਹੇ ਪੈਸੇ ਫਾਲਤੂ ਤਾਂ ਹੈਗੇ ਨੇ, ਉਲਟਾ ਏ ਸੀ ਵੀ ਏ, ਈ ਵੀ ਏ ਬਿਨਾਂ ਪੋਲਿਊਸ਼ਨ ਤੋਂ ਹੈਗੀ।
ਹਾਂਜੀ-ਹਾਂਜੀ, ਸਹੀ ਗੱਲ ਜੀ ਭਾਜੀ। ਉਸ ਵਿੱਚ ਸਾਨੂੰ ਇੱਕ ਆਰਾਮਦਾਇਕ ਵੀ ਹੈਗਾ, ਕੋਈ ਏ ਸੀ ਮਿਲ ਰਿਹਾ ਸਾਨੂੰ। ਠੀਕ ਐ ਜੀ, ਆਪਾਂ ਦੇਖੋ ਪੋਲਿਊਸ਼ਨ ਵੀ ਘੱਟ ਹੋ ਰਿਹਾ ਉਸ ਵਿੱਚ। ਹਾਂਜੀ।
ਹਾਂਜੀ-ਹਾਂਜੀ।
ਫਾਇਦਾ ਵੀ ਹੈਗਾ ਉਸਦਾ ਈ ਵੀ ਵਾਈਕਲ ਦਾ, ਬਿਲਕੁਲ ਕੋਈ ਬਹਿੰਦਾ ਈ ਨਹੀਂ ਉਹਦੇ ਤੇ। ਸਾਰੀ ਸਰਕਾਰੀ ਬੱਸਾਂ ਤੇ ਬੰਦੇ ਕਿਵੇਂ ਬਹਿੰਦੇ ਨੇ, ਵੈਸੇ ਤਾਂ ਮੈਂ ਵੇਖਿਆ ਕਿ ਬਜ਼ੁਰ ਹੁਣ ਈ ਵੀ ਤੇ ਜਾਂਦੇ ਪਏ ਨੇ, ਕਿਉਂਕਿ ਬਜ਼ੁਰਗਾਂ ਤੋਂ ਚੜਿਆ ਨੀ ਜਾਂਦਾ ਨਾ, ਈ ਵੀ ਆਰਾਮ ਅਰਾਮਦਾਇਕ ਹੁੰਦੀ ਏ, ਕਈ ਬਜ਼ੁਰਗ ਮੈਂ ਵੇਖਿਆ ਨੇ ਚੜਦੇ ਪਏ ਨੇ।
ਹਾਂਜੀ-ਹਾਂਜੀ। ਇਸੀ-ਇਸੀ ਅੱਜ-ਕੱਲ੍ਹ ਸਾਰਿਆਂ ਨੂੰ ਈ ਵੀ ਗੱਡੀਆਂ ਯੂਜ ਕਰਨੀਆਂ ਚਾਹੀਦੀਆਂ, ਕਿਉਂਕਿ ਉਹ ਘੱਟ ਪੋਲਿਊਸ਼ਨ ਕਰਦੀਆਂ ਨੇ, ਉਹ ਬੈਟਰੀ ਤਾਂ ਹੈਗੀ ਉਹਦੇ ਚ। ਠੀਕ ਹੈ ਜੀ, ਬੈਟਰੀ ਤਾਂ ਹੈਗੀ ਉਹਦੀ ਬਸ ਚਾਰਜਿੰਗ ਤੇ ਲਾਣੀ ਐ। ਆਪਣਾ ਉਹ ਯੂਜ ਕਰੋ ਜੀ, ਦੇਖੋ ਪੈਟਰੋਲ ਦੀ ਪੈਟਰੋਲ ਵੀ ਬਚੇਗਾ।
ਹਾਂਜੀ, ਹੁਣ ਵੈਸੇ ਹੀ ਪੈਟਰੋਲ ਈ ਟਵੰਟੀ ਆ ਰਿਆ, ਗੱਡੀਆਂ ਨੂੰ ਖ਼ਰਾਬ ਵੀ ਕਰਦਾ ਵਾ, ਪੁਰਾਣੇ ਟੈਮ ਦੀ ਗੱਡੀਆਂ ਨੂੰ।
ਹਾਂਜੀ-ਹਾਂਜੀ, ਹੁਣ ਦੇਖੋ ਜੀ ਜਿਹੜੇ ਨਹੀਂ ਅਫੋਰਡ ਕਰ ਸਕਦੇ, ਪੁਰਾਣੀ ਗੱਡੀਆਂ ਜਿਹਨਾਂ ਦੀ ਹੁਣ ਦੇਖੋ ਤਬਦੀਲੀ ਹੋ ਗਈ। ਗੁੜਗਾਉਂ ਹੈਗੇ ਅੱਧੇ ਗੱਡੀਆਂ ਨਹੀਂ ਚੱਲਦੀਆਂ, ਪੁਰਾਣੀ ਗੱਡੀਆਂ। ਹੁਣ ਉਹ ਵਿਚਾਰੇ ਜਿਹੜੇ ਅਫੋਰਡ ਨਹੀਂ ਕਰ ਸਕਦੇ, ਉਹ ਕਿਵੇਂ ਦੇਖੋ ਕੁਝ ਤਾਂ ਕਰਨਗੇ।
ਹਾਂਜੀ ਉਹੀਓ ਤਾ ਹੈਗਾ, ਤੇ ਸਰਕਾਰ ਨੂੰ ਕੋਈ ਸਕੀਮ ਲੈ ਜਾਣੀ ਚਾਹੀਦੀ ਐ, ਪੁਰਾਣੀ ਗੱਡੀ ਐਕਸਚੇਂਜ ਕਰਕੇ ਕਿ ਨਾ ਵੀ ਈਵੀ ਲੈ ਜੋ, ਘੱਟ ਰੇਟ ਤੇ ਘੱਟ ਇੰਟਰਸਟ ਰੇਟ ਦਾ ਕੋਈ ਬੰਦਾ ਫਾਈਨੈਂਸ ਵੀ ਕਰਵਾਂਦਾ ਐ, ਤੇ ਕਿਸ਼ਤਾਂ ਤੇ ਕਰਵਾਂਦਾ ਐ, ਤਾਂ ਵੀ
ਹਾਂਜੀ-ਹਾਂਜੀ, ਸਹੀ ਗੱਲ ਏ ਭਾਜੀ। ਸਾਨੂੰ ਘੱਟ ਤੋਂ ਘੱਟ ਪੋਲਿਊਸ਼ਨ ਕਰਨਾ ਚਾਹੀਦਾ, ਹਾਂਜੀ। ਅਤੇ ਲੋਕੀ ਕਿੱਥੇ ਸਮਝਦੇ ਨੇ। ਹੂੰ,
ਮੈਂ ਦੇਖਿਆ ਕਿ ਹੁਣ ਫੈਕਟਰੀ ਕਈ ਪੋਲਿਊਸ਼ਨ ਹੋ ਰਿਹਾ ਬਹੁਤ ਜ਼ਿਆਦਾ।
ਹਾਂਜੀ-ਹਾਂਜੀ, ਅੱਜ-ਕੱਲ੍ਹ ਮਸ਼ੀਨਾਂ ਬਣੇ ਦਵਾਈਆਂ ਬਣੇ, ਵੀ ਨੇ ਉਧਰ ਪਲਾਸਟਿਕ ਐ ਜਿਹੜਾ ਪਲਾਸਟਿਕ ਸਾੜ ਕੇ ਪਤਾ ਨੀ ਕਿ ਬਣਾਂਦੇ ਰੈਂਦੇ ਨੇ ਇਹ ਵੀ ਤਾਂ ਪੋਲਿਊਸ਼ਨ ਹੀ ਭਾਜੀ ਇਨੂੰ ਇਹ ਸਾਡੀ ਬੋਡੀ ਨੂੰ ਬਹੁਤ ਉਹ ਕਰਦੀ ਹੈ
ਆਂਦਾ ਮੈਂ ਦੇਖਿਆ ਸੀ ਬਾਹਾਰ ਫੋਰਨ ਇੱਕ ਕੰਟਰੀ ਹੈਗੀ ਆ ਮੈ ਨਾਮ ਨ ਯਾਦ ਆ ਰਿਹਾ ਉਸ ਸਾਰੇਾ ਜਿਹੜੇ ਡਸਟ ਹੁੰਦੇ ਨਾ ਕੂੜਾ ਕਰਕਟ ਦਾ ਉਸ ਨੂੰ ਪਿਘਲਾ ਕੇ ਉਸਦੀ ਸੜਕ ਬਣਾਂਦੇ ਨੇ ਹਾਂਜੀ ਉਸਦੀ ਸਾਰਾ ਕਾਰ ਵਿੱਚ ਪਤਾ ਹੀ ਨ ਚੱਲਦਾ ਇੰਨੀ ਵਧੀਆ ਕੰਟਰੀ ਬਣਨੀ ਪ ਉਹ ਸੜਕ ਵੀ ਮਜ਼ਬੂਤ ਹੁੰਦੀ ਕੈਮੀਕਲ ਪਾਂਦੇ ਨੇ
ਅੱਛਾ ਜੀ ਹੋ ਸੜਕ ਫੇਿਰ ਵਧੀਆ ਬਣਾ ਨਾ ਐਂਜ ਜਿਵੇਂ ਅਹ ਸਾਡੇ ਇਦਰ ਬਣਾਂਦੇ ਨੇ ਪਤਾ ਨਹੀਂ ਕਿਹੜੀ ਮੈਂ ਭੁੱਲ ਗਿਆ। ਮੈਨੂੰ ਯਾਦ ਸੀਗੀ ਉਹ ਪਤਾ ਨਹੀ ਕਿਹੜੇ ਮਟੀਰੀਅਲ ਦੀ ਸੜਕ ਬਣਾਣੀ।
ਹਾਂਜੀ ਹਾਂਜੀ ਕਾਲਾ ਕਾਲਾ ਮਟੀਰੀਅਲ ਪਾਂਦੇ ਨੇ ਉਹ।
ਹਾਂਜੀ ਉਹ ਵੀ ਤਾਂ ਪੱਲਿਊਸ਼ਨ ਕਰਦਾ ਕਿਉਂਕਿ ਉਹ ਜਿਸ ਟਾਈਮ ਪਾਂਦੇ ਨੇ ਰੋਡ ਦੇ ਉੱਤੇ ਕਿੰਨਾ ਧੂਆਂ ਉਡਦਾ ਉਹਦਾ।
ਹਾਂਜੀ ਹਾਂਜੀ।
ਹਾਂਜੀ।
ਇੱਕ ਇਹ ਵੀ ਹੈਗਾ ਕਿ ਪੋਲਿਊਸ਼ਨ ਕੰਟਰੋਲ ਕਰਨ ਵਾਸਤੇ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੀ।
ਸਹੀ ਗੱਲ ਹੈ ਏ। ਐ ਦੇਖੋ ਜੀ ਅਹ ਪਬਲਿਕ ਪਲੇਸਿਜ ਹੋ ਗਈ ਜਿਹੜੀ ਉੱਥੇ ਲੋਕੀ ਇੰਜ ਗੰਦ ਸੁਟ ਦਿੰਦੇ ਨੇ ਪੈਕਟ ਸੁਟ ਦਿੰਦੇ ਨੇ ਠੀਕ ਹੈ ਜੀ ਬੋਤਲਾਂ ਸੁਟ ਦਿੰਦੇ ਨੇ ਇਹਦੇ ਨਾਲ ਵਾਟਰ ਪੋਲਿਊਸ਼ਨ ਹੁੰਦਾ ਪਰ ਕੋਈ ਲੋਕੀ ਚੱਕਣ ਵਾਲਾ ਨਹੀਂ ਹੁੰਦਾ ਇੱਥੇ ਸਰਕਾਰ ਨੂੰ ਨਾ ਹਰ ਇੱਕ ਪਬਲਿਕ ਜਗ੍ਹਾ ਤੇ ਉਹ ਵਧੀਆ ਵਾਲਾ ਵੱਡਾ ਬਣਾਣਾ ਚਾਹੀਦਾ ਉਹ ਗਾਰਬੇਜ ਡਸਟਬਿਨ।
ਹਮ। ਨਹੀਂ ਐ ਤੇ ਪੋਲਿਊਸ਼ਨ ਹਾਲਕਿ ਕੰਟਰੋਲ ਹੋ ਜਿਹੜੀ ਵੱਡੀ ਵਡੀ ਫੈਕਟਰੀ ਪੋਲਿਊਸ਼ਨ ਕਰਦੀਆਂ ਨੇ। ਉਹ ਸਾਨੂੰ ਆਪਣੇ ਆਸ ਪਾਸ ਤਿੰਨ ਚਾਰ ਪੇੜ ਲਾਣੇ ਚਾਹੀਦੇ ਨੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਪੂਰੀ ਫੈਕਟਰੀ ਦੀ ਬਾਊਂਡਰੀ ਤੇ ਜੀ ਸਾਰਾ ਪੋਲਿਊਸ਼ਨ ਕੰਟਰੋਲ ਹੋਏ ਪੇੜ ਲਾ ਕੇ। ਹਰ ਫੈਕਟਰੀ ਦੇ ਬਾਹਰ ਲਾਣੇ ਚਾਹੀਦੇ ਨੇ ਸਰਕਾਰ ਨੂੰ ਰੂਲ ਬਣਾਣਾ ਚਾਹੀਦਾ ਹੈ। ਜਿਹੜੀ ਫੈਕਟਰੀ ਜ਼ਿਆਦਾ ਪੋਲਿਊਸ਼ਨ ਕਰਦੀ ਹੈ ਉਸਨੂੰ ਆਪਣੇ ਆਸ ਪਾਸ ਚਾਰ ਪੰਜ ਪੇੜ ਲਾਣੇ ਚਾਹੀਦੇ ਮਿਨੀਮਮ
ਹਾਂਜੀ ਹਾਂਜੀ ਹੁਣ ਸ਼ਹਿਰੀ ਇਲਾਕਾ ਹੋ ਗਿਆ ਇੱਥੇ ਕਿਹੜੇ ਪੇੜ ਨੇ। ਗੋਂਚ ਦੇਖੋ ਪੇੜ ਹੁੰਦੇ ਨੇ। ਸ਼ੁੱਧ ਵਾਤਾਵਰਨ ਹੁੰਦਾ ਨੇ ਤੇ ਹਵਾ ਪਾਣੀ ਲੈ ਲੈਂਦੇ ਨੇ ਅੱਧ ਕਿੱਥੇ ਹਾਂ ਚਲੋ ਠੀਕ ਹੈ ਭਾਜੀ ਘਰੇ ਕੋਈ ਆਇਆ ਹੋਇਆ ਸੀ। ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ।